ਵਧੀਆ ਜੀ ਭਾਜੀ, ਹੋਰ ਤੁਸੀਂ ਸੁਣਾਓ ਠੀਕ ਹੋ?
ਵਦੀਆ- ਵਦੀਆ ਹੋਰ, ਘਰੇ ਸਬ ਠੀਕ?
ਬਾੱਸ ਜੀ, ਸਬ ਵਦੀਆ, ਤੁਸੀ ਸੁਨਾਓ?
ਬਾੱਸ ਤੋਆਡੀ ਕਿਰਪਾ ਹੈਗੀ ਪਾਜੀ।
ਹੋਰ, ਕੀ ਕਰਦੇ ਵੇ ਸੀ?
ਬਾੱਸ ਇੱਕ ਕਾੰਮ ਸੀਗਾ ਯਾਰ, ਮੈਂ ਸੋਚਯਾ ਥੋਨੂੰ ਫੋਨ ਲਾਵਾ।
ਜੀ ਹਾਂਜੀ, ਬੋਲੋ।
ਓ ਯਾਰ ਮੇਰੇ ਪਾੰਜੇ ਦਾ ਵੇਯਾ ਹੈਗਾ ਸੀ, ਮੈਂ ਸੁਣਯਾ ਥੋਡੇ ਪੱਰਾ ਦਾ ਵੀ ਵੇਯਾ ਹੋਯੈ ਹੈਗਾ ਹੱਲੇ, ਮੈਂ ਪੁੱਛਨਾ ਸੀ ਕੀ ਕੁੱਛ ਖ਼ਰਚਾ ਹੋਏਗਾ ਫੇਰ, ਤੇ ਕੀ ਕੁਛ ਕਰਨਾ ਪੈਣਾ ਐ ਮੈਨੂੰ ਵੇਯਾ ਆਸਤੇ ਕੇੜੀ-ਕੇੜੀ ਚੀਜ਼ਾਂ ਲਾਣੀਆਂ ਪੈਣੀਆਂ ਨੇ। ਕੇੜੇ ਸਟੋਲ, ਤੇ ਕੀ ਕੁਝ ਹੈਗੈ ਈ ਕਿੱਥੇ ਕਰਾਣਾ ਈ, ਕੇੜੀ ਵਦੀਆ ਜਗਾ ਹੈਗੀ ਐ, ਰਿਜੋਰਟ ਹੋ ਗਯਾ, ਪੈਲੇਸ ਹੋ ਗਯਾ। ਮੈ ਕਾ ਥੋਡੇ ਕੋਲੋਂ ਪੁੱਛ ਲਾ, ਤੁਸੀ ਕਰਾਯਾ ਹੈਗਾ ਵਧੀਆ, ਮੈਂ
ਹੁਨ ਵੇਖੋ ਜੀ ਤਵਾਨੂੰ ਪਤਾ ਐ ਸਰਦਾਰਾਂ ਦੇ ਘਰ ਵੇਯਾ ਜਦੋ ਵੀ ਹੁੰਦਾ ਐ।
ਹਾਂਜੀ-ਹਾਂਜੀ।
ਸਬ ਤੋਂ ਪੈਲੇ ਘਾਰ ਇੱਕ ਸੂਖਮਨੀ ਸੈਬ ਦਾ ਪਾਠ ਤਾ ਕਰਾਂਦੇ ਈ ਨੇ ਵੇਖੋ ਸਾਰੇ ਫੇਰ।
ਓ ਤਾ ਹਾਂਜੀ, ਓ ਤਾ ਅਸੀ ਵੀ ਕਰਾਨਾ ਏ ਫੇਰ
ਔਰ ਬਾਕੀ ਜੇੜਾ ਸੂਖਮਨੀ ਸੈਬ ਦਾ ਪਾਠ ਹੁੰਦਾ ਐ ਓ ਫੇਰ ਤੁਆਡੀ ਮਰਜ਼ੀ ਹੁੰਦੀ ਏ ਕਿ ਅਗਰ, ਥੋੜਾ ਵਦੀਆ ਜਿਹਾ ਕਰਨਾ ਐ, ਜਿਵੇਂ ਘਾਰ ਮਤਲਬ, ਰੋਟੀ ਵਗੈਰਾ ਬਜ਼ਾਰੋਂ ਲੈ ਕੇ ਖਾਵਾਂਣੀ ਐ। ਸਾਰੇ ਰਿਸ਼ਤੇਦਾਰਾਂ ਨੂੰ ਪਾਠ ਲਈ ਦੇ ਆਂਦਾ ਐ।
ਹਾਂਜੀ-ਹਾਂਜੀ।
ਹਾਂਜੀ, ਉੱਥੇ ਜਿਵੇਂ ਹੁਨੇ ਮੇਰੇ ਪਰਾ ਦਾ ਵਯਾ ਸੀ, ਤੇ ਅਸੀ ਵੀ ਐਵੇਂ ਕੀਤਾ ਸੀ, ਥੋੜਾ ਮਤਲਬ ਵਾਏ ਵੱਡੀ ਜੀ ਫੈਮਿਲੀ, ਜੋਇੰਟ ਫੈਮਲੀ, ਤੇ ਕਾਰ- ਕਾਰ ਏ ਕਾਰ ਹੈ ਨੀ ਸੁਖਮਨੀ ਸੈਬ ਦਾ ਪਾਠ ਤੇ ਉੱਥੇ ਅਸੀ ਮਤਲਬ ਬਾਦ ਚੋ ਲੋਕ ਲੋਕੀ ਚਾ ਪਾਨੀ ਕਰਦੇ ਨੇ, ਅਸੀ ਮਤਲਬ ਰੋ ਰੋਟੀ ਕਾਰਨੀ ਸੀ ਬਾਰੋਂ ਦੀ ਜੇ ਸ਼ਾਈ ਪਨੀਰ‌, ਦਾਲ ਮੱਖਨੀ ਰੋਟੀ ਤੰਦੂਰੀ ਹੋ ਗੀ।
ਮੈਂ ਵੀ ਸੋਚ ਰੇਆਂ ਵਾਂ ਜੇ ਅਸੀ ਵੀ ਰੱਖਨਗੇ ਪਾਠ ਤੋ ਬਾਰੋ ਈ ਮੰਗਾ ਲੀਏ।
ਹਾਂਜੀ-ਹਾਂਜੀ ਤੇ ਇੱਕ ਤਾਂ ਐ ਓ ਸੁਖਮਨੀ ਸੈਬ ਦਾ, ਹਾਂ ਤੇ ਹੁਨ ਵੇਖੋ ਇੱਕ ਹੁੰਦੀ ਏ ਪਾਰਟੀ ਹੁੰਦੀ ਏ, ਇੱਕ ਹੁੰਦੈ ਵਯਾ ਹੁੰਦਾ ਐ। ਹੁਨ ਮੇਰੇ ਪਰਾ ਨੇ‌ ਅਸੀ ਪੈਲੇ ਤਾ ਪਾਰਟੀ ਕੀਤੀ ਸੀ।
ਸਾਨੂੰ ਵੀ ਪੈਲਾਂ ਪਾਲਟੀ ਕਰਨੀ, ਅਸੀ ਵੀ ਸੋਚਯਾ ਪਯਾ ਸੀ, ਤਾਂਈਓ ਪੁੱਛਨਾ ਵਾਂ।
ਹੂੰ, ਹੁਨ ਪਾਰਟੀ ਚ ਵੇਖੋ ਤੁਸੀ ਅਗਰ ਤੁਆਡੇ ਘਾਰ ਦੇ ਬਾਰ ਕੋਈ ਖਾਲੀ ਪਲਾਟ ਹੈਗਾ ਐ, ਤੁਆਡੀ ਗਲੀ ਥੋੜੀ ਵੱਡੀ, ਚੌੜੀ ਹੈਗੀ ਏ
ਹਾਂਜੀ-ਹਾਂਜੀ ਨ ਓ ਤਾ ਕੋਈ ਗਾੱਲ ਨੀ ਆਪਾ ਗਲੀ ਛੱਡੋ ਤੁਸੀ ਆਪਾ ਗਰਾਉਂਡ ਦੇਖਲਾਂਗੇ, ਏਧਰ ਗਰਾਉਂਡ ਹੈਗਾ ਸਾਡੇ ਕੱਰੇ ਥੋੜਾ ਪਿੱਛੇ ਵੱਡਾ ਜਾ ਕਾਫ਼ੀ ਵੱਡਾ ਹੈਗਾ ਜੀ ਓਥੇ ਕਰਨੀ ਆਪਾ।
ਹਾਂ, ਬਾੱਸ ਉਥੇ ਠੀਕ ਹੁਨ ਵੇਖੋ ਜੀ, ਅਗਰ ਤੁਸੀ ਤੇ ਕਰਨੀ ਏ ਪਾਰਟੀ ਤੇ ਸਭ ਤੋ ਪੈਲਾਂ ਤੁਆਡੂ ਟੈਂਟ ਵਾਲੇ ਨੂੰ ਕਰਨਾ ਪਏਗਾ ਫੋਨ ਵੀ ਆ ਟੈਂਟ ਵਗੈਰਾ ਲਾਣੇ
ਹਾਂ, ਓ ਤਾ ਟੈਂਟ ਆਲਾ ਤਾ ਚਲੋ ਆਪਣੇ ਕੋਲ ਹੈਗੈ ਵਧੀਆ ਬੰਦਾ ਹੈਗੈ ਓ ਵਾਲਾ
ਹਾਂਜੀ-ਹਾਂਜੀ।
ਤੇ ਤੁਸੀ ਸਾਨੂੰ ਦਸ ਦੋ, ਕੈਟਰਿੰਗ ਦਾ ਕੀ ਹੋਣੈ ਕੈ ਕੈਟਰਿੰਗ ਦਾ, ਹੈਗੇ ਥੋਆਡੇ, ਕੋਲ ਕੋਈ
ਦੇਖੋ, ਜਿਵੇਂ ਅਸੀਂ ਮੇਰੇ ਪੱਰਾ ਦਾ ਵਯਾ ਸੀ, ਤੇ ਅਸੀ ਪਾਰਟੀ ਪੈਲੇ ਟੈਂਟ ਵਗੈਰਾ, ਤਾ ਲਵਾ ਲੇ, ਉਸ ਤੋ ਬਾਦ ਕੈਟਰਿੰਗ ਜਦੋ ਆਈ ਨਾ
ਹਾਂਜੀ -ਹਾਂਜੀ।
ਬੜਾ ਜਾਨਾ ਮਾਨਾ ਹਲਵਾਈ ਸੀ, ਓਨੂੰ ਪਤਾ ਕੀਤਾ ਕਿ ਵਈ ਐ ਬੜਾ ਵਦੀਆ ਬਨਾਂਦੈ ਸਮਾਨ ਤੇ ਅਸੀ, ਓਨੂੰ ਬੁੱਕ ਕੀਤਾ, ਤੇ ਓ, ਫੇਰ ਜਦੋ ਆਯਾ ਘਰ ਓ ਕੈਂਦਾ ਪਹਿਲੀ ਗੱਲ ਤੇ, ਵੱਡੇ-ਵੱਡੇ ਕੋਈ ਭਾਂਡੇ ਹੀ ਹੁੰਦੇ ਹਣੇ ਨੇ। ਕਹਿੰਦੇ, ਉਹ ਪੁਰਾਤਾਂ ਸਭ ਲਿਆ ਕੇ ਦਿਓ। ਤੇ ਸਭ ਤੋ ਪਹਿਲਾਂ ਉਹਨੂੰ ਮਤਲਬ, ਕਿਸੇ ਗੁਰਦਆਰੇ ਤੋਂ ਲੈ ਕੇ, ਜਾਂ ਫੇਰ ਗੁਰਦੁਆਰੇ ਮਤਲਬ, ਜਾਣ ਕਰਦੇ ਗੁਰਦੁਆਰਾ ਚ ਨਾ ਦਿਓ। ਤੇ ਭਾਂਡੇ ਭੂੰਡੇ ਲੈ ਕੇ ਸੁਣ ਦਿੱਤੇ
ਹਾਂਜੀ-ਹਾਂਜੀ।
ਨੇ ਪਤੀਲੇ ਸੀ, ਖੂੰਚੇ ਸੀ, ਬਾਲਟੀਆਂ ਸੀ, ਕੱਢਚੀਆਂ ਸੀ। ਹੋਰ, ਦੂਜੀ ਗੱਲ ਹੁਣ। ਕੈਟਰਿੰਗ ਵਾਲੇ, ਕਰਦੇ ਜਿਹੜਾ ਪਾਈ ਜਾਂਦਾ ਹੈ, ਹੁਣ ਉਹ ਕੋਲ ਜਾਣਕਾਰੀ ਬੜੀ ਹੁੰਦੀ ਹੈ, ਬਈ ਕਿਹੇ ਕੋਲ ਸਮਾਨ ਲਿਆਉਣਾ ਜਿਵੇਂ ਵੀ ਅਲਗ, ਤੁਸੀਂ ਪਲੇਟਾਂ ਵੇਚਦੇ, ਹੋਗੇ, ਚਮਚੇ ਵੇਚਦੇ ਹੋਗੇ।
ਹਾਂਜੀ-ਹਾਂਜੀ।
ਉਹ ਸਾਰਾ, ਕੈਟਰਿੰਗ ਅੰਦਰ ਆਉਂਦਾ, ਫੇਰ ਉਹਨੇ ਇੱਕ ਬੰਦਾ ਹੀ ਬੁੱਕ ਕਰਤਾ ਵੀ ਹਾਂ, ਜਿਵੇਂ ਹੈ। ਕੋਈ ਟੈਂਟ ਹਾਊਸ ਹੁੰਦੇ ਨਾ, ਉਹਨਾਂ ਦੇ, ਅੰਦਰ ਹੀ ਕੰਮ ਆਉਂਦਾ ਹੈ। ਹਾਂਜੀ, ਔਰ ਉਸ ਤੋਂ ਬਾਅਦ ਫੇਰ ਇੰਨਾ ਕੰਮ ਹੋ ਗਿਆ, ਉਸ ਤੋਂ ਬਾਅਦ, ਫਿਰ ਉਹਨਾਂ ਸਾਨੂੰ ਕਿਹਾ, ਬਈ ਪੰਜਵੇਂ ਕੁਈ ਰੋਟੀ ਵਗੈਰਾ ਬਣਾਉਣੀ ਏ।
ਹਾਂਜੀ।
ਵੈਸੇ ਸਮਾਨ ਤਾਂ ਵੇਖੋ ਚਾਹੀਦਾ, ਬ ਕਿੰਨਾ ਕੁ ਚਾਹੀਦਾ ਕਿੰਨਾ ਨਹੀਂ।
ਉਹ, ਤਾਂ ਹੈ ਹੀ ਹੈ।
ਹੋਰ ਸਾਡੀ ਜੁਆਇੰਟ ਫੈਮਿਲੀ ਸੀ ਤੇ, ਬੜੇ ਰਿਸ਼ਤੇਦਾਰ ਬਾਹਰੋਂ ਵੀ ਆਏ ਸੀ।
ਮੈਂ-ਮੈਂ ਵੀ, ਦੱਸ ਦਿੰਦਾ, ਸਾਡੀ ਵੀ ਜਆਇੰਟ ਫੈਮਿਲੀ ਹੈਗੀ ਏ। ਇੱਕ ਅਸੀਂ ਹੋ ਗਏ, ਤੇ ਇੱਕ ਮੇਰਾ ਭਰਾ ਹੋ ਗਿਆ।
ਹਾਂਜੀ-ਹਾਂਜੀ।
ਏ। ਤਿੰਨ ਚਾਰ ਸਾਡੇ ਹੋ ਵੀ ਤੁਸੀਂ, ਇੱਕ ਕਜ਼ਨ ਵਗੈਰਾ ਮੰਨ ਲਓ। ਤਿੰਨ ਚਾਰ ਤਾਂ ਨਹੀਂ ਵਾਧੂ ਹੀ ਨੇ, ਮਾਮੇ ਦੇ ਇੱਕ ਚਾਰ ਮਾਮੇ ਨੇ, ਚਾਰੇ ਮਾਮੇ ਦੇ ਅਲੱਗ-ਅਲੱਗ ਮੁੰਡੇ ਕੁੜੀਆਂ ਹੈਗੇ ਨੇ, ਉਹ ਹੋ ਗਏ ਤੇ, ਮੇਰਾ ਭਾਂਜਾ ਹੋ ਗਿਆ ਉਹਦੇ-ਉਹਦੇ, ਮੰਨ ਕੇ ਚਲੋ ਤੁਸੀਂ, ਕਜ਼ਨ ਵਗੈਰਾ ਹੋ ਉਹਨਾਂ ਦਾ, ਜਿੰਨਾ ਵੀ ਪਰਿਵਾਰ ਹੈਗਾ, ਉਹ ਹੋ ਗਏ। ਤੇ, ਬਾਕੀ। ਕਿ ਬਾਹਰੋਂ ਆਉਣਗੇ, ਉਹ ਵੱਖ ਨੇ, ਤੁਸੀਂ ਮਨ ਕੇ ਚਲੋ ਘੱਟੋ ਘੱਟ ਤਿੰਨ ਸੌ, ਬੰਦਾ ਤਾਂ ਹੈਗਾ ਹੀ ਹੈ।
ਅੱਛਾ-ਅੱਛਾ।
ਹਾਂਜੀ।
ਔ ਹੁਣ, ਜਿੰਨੇ ਬੰਦੇ ਹੋਣਗੇ, ਉਸ ਹਿਸਾਬ ਨਾਲ ਅਸੀਂ ਬਣਾਉਂਦੇ ਆ, ਪੰਜਾਬੀ ਹੋਰ ਸਮਾਨ ਕਿਉਂ
ਉਹ, ਤਾਂ ਹੈਗਾ ਹੀ ਆ।
ਸਾਡੇ ਚ, ਇਹ ਵੀ ਇਹ ਜਿੰਨੇ ਬੰਦੇ ਹੋਣਗੇ, ਅਸੀਂ ਵੱਧ ਹੀ ਬਣਾਉਂਦੇ ਹਾਂ, ਤਾਂ ਕਿ ਬਾਹਦ ਚੋਂ ਬਚ ਜਾਏ
ਹੋਰ।
ਹੋਰ ਫਿਰ ਅਸੀਂ ਇਹ ਹਲਵਾਈ ਵਗੈਰਾ ਕੀਤਾ ਸੀ ਜਿਹੜਾ ਉਹਨੇ ਸਮਾਨ ਵਗੈਰਾ ਦਿਖਵਾਇਆ। ਪਨੀਰ ਵਗੈਰਾ ਦਾਰ ਦੀ ਦਾਲ ਬਣਾਉਣੀ ਐ, ਦਾਲ ਮੱਖਣੀ ਮਸਾਲੇ ਚਾਹੀਦੇ ਨੇ। ਲਾਲ ਮਿਰਚ ਦੇਗੀ ਮਿਰਚ ਕਾਲੀ ਮਿਰਚ ਸਾਰੀ ਚੀਜ਼ਾਂ ਲਖਵਾਤੀਆਂ ਸੀ।
ਜੀ-ਜੀ ਹੋਰ।
ਬਾਕੀ ਹੁਣ ਵੇਖੋ ਪੰਜਾਬੀਆਂ ਦਾ ਮਿੱਠਾ ਕੁਛ ਹੋਏ ਨਾ ਐਸਾ ਤਾਂ ਹੋ ਈ ਨੀ ਸਕਦਾ।
ਔ ਤਾਂ ਹੈ ਈ ਐ।
ਅਸੀਂ ਰਸਗੁੱਲਲੇੇ ਵਗੈਰਾ ਰਖਵਾਏ ਗੁਲਾਬ ਜਾਮੁਣ ਰਖਵਾਏ ਤੇ ਗਾਜਰ ਪਾਕ ਵਗੈਰਾ ਸਭ ਰਖਵਾ ਅਸੀ ਤੇ ਨਾਲ ਕੌਫੀ ਤੇ ਹੁੰਦੀ ਐ ਵੇਖੋ।
ਅੱਛਿਆ।
ਹੂੰ ਹੁਣ ਸਮਾਨ ਚ ਕੋਫੀ ਵਾਸਤੇ ਫੇਰ ਅਲਗ ਦੁੱਧ ਹੁੰਦਾ ਐ ਤੇ ਉਹਦੀ ਡਬੀਆਂ ਵੀ ਆਦੀਆਂ ਨੇ ਕੋਫੀ ਦੇ ਪਾਉਚ ਜਿਹੜੇ ਵੀ ਹੁੰਦੇ ਨੇ ਬਰੂ ਦੇ, ਹਾਂ ਤੇ ਤਾਂ ਉਹ ਅਸੀਂ ਵੀ ਲਿਆਏ ਤੇ ਬਾਕੀ, ਉਸ ਤੋਂ ਬਾਅਦ ਜਿਵੇਂ ਚੌਮੀਨ ਵਗੈਰਾ ਹੋ ਗੀ।
ਹੋਰ ਉਹ ਤਾਂ ਹੈਗਾ ਸਟਾਰਟਰ ਜਿਹੜੇ ਹੁੰਦੇ ਨੇ ਮਨਚੁਰੀਅਨ, ਗੋਲ ਗੱਪੇ, ਡੋਸਾ
ਹਾਂ ਹੁਣ ਤੇਲ ਵਗੈਰਾ ਲਿਆਂਦਾ ਅਰਾਰੋਟ ਲਿਆਂਦਾ ਮੈਦਾ ਸੂਜੀ
ਇਹਨਾਂ ਇਹਨਾਂ ਚ ਘੱਟੋ-ਘੱਟ ਕਿੰਨਾ ਪੈਸਾ ਲੱਗ ਜਾਣਾ?
ਹਨਾ ਤੁਹਾਡਾ ਘੱਟੋ-ਘੱਟ ਖਾਣ-ਪੀਣ ਦੇ ਸਮਾਨ ਵਿੱਚ ਖਾਲੀ ਪਾਰਟੀ ਲੱਗ ਜਾ ਘੱਟੋ-ਘੱਟ ਡੇਢ ਕੁ ਲੱਖ ਲੱਗ ਜੇ ਗਾ।
ਅੱਛਿਆ, ਖਾਣ ਪੀਣ ਦਾ ਸਾਰਾ ਸਟਾਰਟਰ ਤੋਂ ਲੈ ਕੇ ਮੇਨ ਕੋਰਸ ਉਹ ਡੇਢ ਲੱਖ ਐ ਗਿਆ ਠੀਕ ਐ ਜੀ
ਤੇ, ਸ਼ਾਇਡ ਜਿਹੜਾ ਸਟਾਰਟਿੰਗ ਵਿੱਚ ਕੋਲਡ ਡਰਿੰਕ ਵਗੈਰਾ ਹੁੰਦੀ ਐ ਤਾਂ ਕੋਲਡ ਡਰਿੰਕ ਵਗੈਰਾ ਵੀ ਲਾ ਲੈਂਦੇ ਨੇ
ਉਹ ਉਹ ਕੋਲਡ ਡਰਿੰਕ ਦਾ ਮੈਨੂੰ ਲੱਗਦਾ ਵੱਖ ਦੇਣਾ ਪੈਣਾ ਈ ਐ। ਜਾਂ ਫਿਰ ਉਹ ਡੇਢ ਲੱਖ ਚ ਆਊਗਾ ਇਹੇ
ਨਈ ਔਦੇ ਅੰਦਰ ਈ ਆਜੇਗਾ ਸਾਰਾ
ਉਹ ਫਿਰ ਤਾਂ ਵਧੀਆ ਗੱਲ ਐ ਚਲੋ
ਹੁਣ ਅਸੀਂ ਪਾਰਟੀ ਦਾ ਚਲੋ ਇੱਥੇ ਹੋ ਗਿਆ, ਹੁਣ ਤੁਸੀਂ ਅਗਰ ਵਿਆਹ ਕਰਨਾ ਤੇ ਵਿਆਹ ਮਤਲਬ ਪੈਲੇਸ ਚ ਕਰਨਾ ਫਿਰ ਕਿਥੇ ਹੋਰ ਕਰਨਾ ਧਰਮਸ਼ਾਲਾ ਵਗੈਰਾ ਚ
ਨਈ ਨਈ ਵਧੀਆ ਰਿਜੋਰਟ ਹੈਗਾ ਯਾਰ ਕੋਈ ਬਾਲਾ ਵੱਡਾ ਹੋਵੇ
ਹੂੰ-ਹੂੰ, ਨਈ ਹਾਂ ਅਸੀਂ ਵੀ ਰਿਜੋਰਟ ਚ ਕੀਤਾ ਸੀ ਇਹ ਸਾਡੇ ਘਰ ਦੇ ਕੋਲ ਈ ਹੈਗਾ ਬੜਾ ਨਾਮ ਮਸ਼ਹੂਰ ਯਾਦ ਨੀ ਆ ਰਿਹਾ
ਤੇ ਰਿਜ਼ੋਰਟ ਦਾ ਕੀ ਹੁੰਦਾ ਉੱਥੇ ਅਲੱਗ ਈ ਸਿਸਟਮ ਹੁੰਦਾ ਆਪਣਾ
ਅੱਸਿਆ, ਅੱਸਿਆ।
ਆ ਉੱਥੇ ਮਤਲਬ ਨਾ ਕੱਠੇ ਈ ਤੁਸੀ ਮਤਲਬ ਸਾਰਾ ਕੈਟਰਿੰਗ ਦਾ ਵੀ ਤੇ ਸਾਰਾ ਜਿੰਨਾ ਬੁਕਿੰਗ ਦਾ ਸਮਾਨ ਹੁੰਦਾ ਨਾ ਸਾਰਾ ਇੱਕ ਚ ਈ ਆ ਜਾਂਦਾ
ਅੱਛਿਆ।
ਅਗਰ ਤੁਹਾਡੀ ਵੇਖੋ ਤੁਸੀਂ ਕਿਹਾ ਜੇ ਵੱਡੀ ਫੈਮਿਲੀ ਐ ਤਾਂ ਤੁਹਾਨੂੰ ਘੱਟੋ ਘੱਟ ਦਸ ਲੱਖ ਤਾਂ ਲੱਗ ਈ ਜਾਏਗਾ ਅਗਰ ਰਿਜੋਰਟ ਜਿਹੜਾ ਹੈਗਾ ਬਹੁਤ ਵਧੀਆ ਹੈਗਾ
ਕਿਹੜਾ ਹੈਗਾ ਜੀ?
ਸਾਡਾ ਕਿੱਥੇ ਹੈਗਾ ਗੁਪਤਾ ਪੈਲੇਸ ਰਿਜੋਰਟ ਹੈਗਾ ਉਹ ਵੀ ਤੇ ਉੱਥੇ ਸਾਡੇ ਇਦਾਂ ਤੋਂ ਹਾਂ ਦਸ ਸਾਢੇ ਬਾਰਾਂ ਲੱਖ ਲੱਗ ਗਿਆ ਸੀ।
ਅੱਛਿਆ
ਹਾਂ ਤੇ ਉਹ ਉਹਦੇ ਅੰਦਰ ਸਾਰਾ ਸਮਾਨ ਈ ਆ ਜਾਂਦਾ। ਸਪੀਕਰ ਡੀ ਜੇ ਵਗੈਰਾ, ਸਭ ਕੁਛ ਡੈਕੋਰੇਸ਼ਨ ਖਾਣ-ਪੀਣ ਦਾ ਸਮਾਨ ਹੋਰ ਤੇ ਆਈਟਮਾਂ ਬੜੀਆਂ ਹੁੰਦੀਆਂ ਨੇ
ਮੈਂ ਸੁਣਿਆ ਸੁਖਮਨੀ ਰਿਜੋਰਟ ਵੀ ਹੈਇਆ ਇੱਕ ਵਾਲਾ ਵਧੀਆ ਉਹਦਾ
ਹਾਂ ਉਹ ਫੇਿਰ ਭਾਜੀ ਉਹ ਥੋੜ੍ਹਾ ਹਾਈ ਲੈਵਲ ਦਾ ਹੈ। ਉੱਥੇ ਹੈ ਕਿ ਉੱਥੇ ਆਈਟਮਾਂ ਹੋਰ ਵੱਧ ਜਾਣਗੀਆਂ ਜੋ ਤੁਸੀਂ ਹੁਣ ਜਿਵੇਂ ਪੀਜ਼ਾ ਵਗੈਰਾ ਹੁੰਦਾ ਬਰਗਰ ਓਂ ਸ਼ ਹ ਸਭ ਉਹਦੇ ਹੋਰ ਆ ਜਾਵੇਗਾ ਜਿਹਵੇੇ ਤੁਸੀਂ ਬਾਜ਼ਾਰ ਸਮਾਨ ਵੇਖਦੇ ਹੋ ਮੋਮੋਸ ਵਗੈਰਾ ਸਾਰ ਸਾਰੇ ਆ ਜਾਂਦੇ ਨੇ ਹਾਂਜੀ
ਓਹ, ਓਹ, ਓਹ
ਔਰ ਵੱਡਾ ਰੈਸਟਰੈਂਟ ਰਿਜ਼ੋਰਟ ਤੇ ਮਤਲਬ ਵੱਡੀ ਚੀਜ਼ਾਂ ਵੀ ਆਉਣਗੀਆਂ ਵਾਧੂ
ਜੇ ਉਹ ਅੱਛਾ, ਅੱਛਾ
ਮੁਰਛੇ ਦੇ ਹਲਵਾਈ ਬੜੇ ਵਧੀਆ ਹੁੰਦੇ ਨੇ ਟੋਪ ਦੇ ਸਵਾਦ ਬੜਾ ਮਨਾਉਂਦੇ ਨੇ ਖਾਣਾ ਵਗੈਰਾ
ਇਹ ਵੀ ਗੱਲ ਜੋ ਉੱਥੇ ਕਰਨਾ ਹੋਵੇ ਤਾਂ ਕਿੰਨੇ ਪੈਸੇ ਲੱਗ ਜਾਣੇ
ਉੱਥੇ ਤੁਹਾਡੇ ਘੱਟੋ, ਘੱਟ ਵੀਹ- ਪੱਚੀ ਲੱਖ ਤਾਂ ਲੱਗ ਹੀਈ ਜਗਾ ਜੀ
ਉਹ ਚਲੋ ਇਨਾ ਤਾਂ ਆਪਾਂ ਲਾ ਦੇਣ ਹਾਂ ਮੁੰਡੇ ਦਾ ਵਿਆਹ ਹੈ ਕ
ਹਾਂਜੀ, ਹਾਂਜੀ ਬਸ ਐਵੇਂ ਹੀ ਹੈ ਹੁਣ ਓ ਥੇ ਤੁਹਾਨੂੰ ਪਤਾ ਸਟਾਰਟਰ ਵਿੱਚ ਖਾਲੀ ਚੌਮੀਿਨ ਤੇ ਵਗੈਰਾ ਨਹੀਂ ਹੁੰਦੀ ਹਰ ਇੱਕ ਚੀਜ਼ ਹੁੰਦੀ ਹੈ ਬਜ਼ਾਰ ਦੀ। ਜਿਵੇ ਪੀਜ਼ਾ, ਚਾਮੀਨ, ਬਰਗਰ ਸਪਰਿੰਗ ਰੋਲ ਲਾ ਲੋ ਮਨਚ‌‌ੂਰੀਅਨ ਲਾ ਲੋ ਮਸ਼ਰੂਮ ਡੁਪਲੈਕਸ ਲਾ ਲੋ ਬੜੀ ਚੀਜ਼
ਓ ਉਧਰ ਵਧੀਆ-ਵਧੀਆ ਸਟਾਰਟਰ ਹੈਗੇ ਨੇ, ਉੱਧਰ ਸੁਖਮਣੀ ਰਿਜੋਰਟ'ਚ।
ਤੁਸੀਂ ਲਾ ਲਓ ਖਾਲੀ ਡਰਿੰਕ ਖਾਲੀ ਕੋਲਡਰਿੰਕ ਨਹੀਂ ਹੁੰਦੀ। ਓਂ ਥੇ ਮੋਹਿਤ ਵਗੈਰਾ ਹਣਦੀਆਂ ਸਭ ਕੁਛ ਜਿਵੇਂ ਮਿਲਕਸ਼ੇਕ ਹੋ ਗਏ।
ਉਹੀ ਹੋ ਗਿਆ ਜਿੱਦਾਂ ਯ ਦੀ ਵਹਿਬ ਹੁੰਦੀ ਏ।
ਹਾਂਜੀ ਬਿਲਕੁਲ ਹੋਗੀ।
ਓਹ ਰਿਚ ਵਾਲੀ ਪਾਰਟੀ ਹੁੰਦੀ ਏ।
ਹਾਂਜੀ-ਹਾਂਜੀ ਔਰ ਇਹਨਾ'ਚ ਫਾਇਦਾ ਹੀ ਬੜਾ ਐ।
ਹਾਂਜੀ-ਹਾਂਜੀ।
ਹੁਣ ਇਹਨਾਂ ਚ ਕੀ ਹੁੰਦਾ ਜੇ ਵੱਡੇ ਰਿਜੋਰਟ ਵਿੱਚ ਮੰਨ ਲਓ ਪੰਜਾਬੀ। ਰਵਾਏ ਨਾ ਤੇਜ। ਹੁਣ ਉਹਨਾਂ ਨੂੰ ਪਤਾ ਪੰਜਾਬੀਆਂ ਦੇ ਵਏ ਤੇ ਸਾਨੂੰ ਨਾ ਇੱਕ ਸਾਈਡ ਤੇ ਏਰੀਆ ਬਣਾ ਦੇਣਗੇ ਜਿੱਥੇ। ਪੰਜਾਬੀ ਮੰਜੀ ਹੁੰਦੀ ਹੈ ਕੋਈ ਬੲਣ ਲਈ।
ਹਮ-ਹਮ।
ਹਾਂਜੀ ਓ ਹ ਮੰਜੀ ਦੀ ਬ ਨਾਲਾਨ ਨੇ ਗਿਆ ਸੀ ਪਿੱਛੇ ਗਏ ਸੀ ਕਿਸੇ ਦੇ ਵਿਆਹ ਤੇ ਉੱਥੇ ਮਤਲਬ ਐਵੇ ਕੀਤਾ ਸੀ ਪੰਜਾਬੀ ਦੇਆ ਤੇ ਮਤਲਬ ਉਹ ਸਾਈਡ ਦੇ ਨਾ ਮੰਜੀ ਰੱਖਦੀ ਬੜੀ ਵੱਡੀ ਚਾਰ ਪਾਈ ਵਾਲੀ। ਤੇ, ਬੈਠੇ ਹੋਏ ਸੀ, ਬੜੇ ਵੱਬ ਬੜੀ ਸਾਰੀ ਮੰਜੀਆਂ ਪਈਆਂ ਸੀ। ਲੱਸੀ ਵਗੈਰਾ ਸਭ ਠੀਕ।
ਅੱਛਾ।
ਹਮ-ਹਮ, ਪੰਜਾਬ ਵੀ ਅਸੀਂ ਮਤਲਬ ਅਲਗ ਏਰੀਆ ਬਣਾਇਆ ਸੀ ਏਕ।
ਤੇ ਹੁਣ ਤੁਸੀਂ ਐ ਦੱਸੋ ਮੁੰਡੇ ਵਾਸਤੇ। ਆਪਾ, ਓ ਕੱਪੜੇ ਲੈਣੇ ਨੇ ਵਧੀਆ। ਕਿੱਥੋਂ ਲਈਏ, ਵਿਆ ਵਾਸਤੇ।
ਲੈਲੋ ਤੁਆਡੇ ਕਾਰ ਦੇ ਕੋਲ ਜਿਵੇਂ ਬੜਾ ਵਧੀਆ, ਜਿਵੇਂ ਕੋਈ ਦੁਕਾਨ ਹੈਗੀ ਐ। ਉਹਨਾ ਕੋਲ ਸ਼ੇਰਵਾਨੀ ਵਗੈਰਾ ਤਾਂ ਲੈਣੀਈ ਪੈਂਦੀ ਐ ਵੇਖੋ।
ਹੋਰ ਓਹੀ ਐ ਤ ਕੋਈ ਟੇਲਰ ਹੈਗਾ ਜੇ
ਟੇਲਰ ਤਾਂ ਵਾਧੂ ਮਿਲ ਜਾਣੇ ਓਥੇ ਬੜੇ ਵਧੀਆ ਹੈਗੇ ਸਾਡੇ ਕਾਰ ਦੇ ਕੋਲ ਵੀ। ਮੈਂ ਤਾਨੂੰ ਪੁੱਛ ਕੇ ਦੱਸ ਦਾਂਗਾ, ਹਾਂਜੀ। ਮਤਲਬ ਬਿਲਕੁਲ ਜੈਨੂਨ ਰੇਟ ਤੈਨੂੰ ਸੀਦੇ ਨੇ ਕੱਪੜੇ ਤੇ ਬਾਕੀ, ਜਿਹੜੇ ਮਾਲਾ ਪਾਂਦੇ ਨਨ - ਪੈਸ ਆਲੀ ਉਹ ਵੀ ਮਿਲੇ ਗੀ ਬੱਟ ਉਦਾ ਰੇਟ ਘੱਟ ਕਰ।
ਉਹ ਤਾਂ, ਉਹ ਤਾਂ, ਉਹ ਤਾਂ, ਕੋਈ ਨਹੀਂ ਉਹ ਤਾਂ ਆਪਦੇ ਇੱਧਰ ਹੈਗੀ ਆ ਉਹ ਤਾਂ ਦੇਖ ਲੈਂਦੇ ਆ। ਤੇ ਸਟਾਰਟਰ ਦਾ ਕੈਟਰਿੰਗ ਦਾ ਕੰਮ ਹੋ ਗਿਆ, ਟੈਂਟ-ਟੈਂਟ ਦੀ ਕੋਈ ਲੋੜ ਨਹੀਂ ਹੈਗੇ ਲੋੜ ਨੀ ਹੈਗੀ ਹੁਣ, ਉਹ ਰਿਜੋਰਟ ਹੋ ਗਿਆ। ਰਜੋਰਟ ਮੈਂ, ਮੈਂ ਫੋਟੋ ਵੇਖੀ ਸੀ, ਰਜੋਰਟ ਦੀ ਉਹ ਵਧੀਆ ਹੈਗਾ ਬਾਲਾ ਵੱਡਾ ਹੈਗਾ ਸ
ਹਾਂਜੀ-ਹਾਂਜੀ, ਹੂੰ
ਤੇ, ਐ ਓਨਰ ਦਾ ਨੰਬਰ ਜੀ। ਓਨਰ ਦਾ ਨੰਬਰ-ਨੰਬਰ ਹੋਵੇ ਤਾਂ ਮੈਨੂੰ ਫੜਾ ਦਿਓ ਤੁਸੀਂ।
ਹਾਂਜੀ ਕੋਈ ਨੀ, ਮੈਂ ਸੈਂਡ ਕਰ ਦਾਂਗਾ।
ਹਾਂ, ਭੇਜ ਦੇਣਾ ਤੁਸੀਂ ਮੈਨੂੰ।
ਓਕੇ ਜੀ। ਓਕੇ ਭਾਜੀ, ਮਿਲਦੇ ਚੰਗਾ ਫਿਰ, ਓਕੇ ਓਕੇ ਜੀ ਓਕੇ।